ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ?
ਬਸ ਵਧੀਆ ਤੁਸੀਂ ਠੀਕ ਹੋ?
ਹਾਂਜੀ ਮੈਂ, ਬਹੁਤ ਵਧੀਆ ਹੋਰ ਕੀ ਗੱਲ। ਕੱਲ ਬੜੇ ਚਿਰਾਂ ਬਾਅਦ ਫੋਨ ਕੀਤਾ ਤੁਸੀ।
ਬਸ ਉਹ ਤਬੀਅਤ ਠੀਕ ਨੀ ਰਹਿੰਦੀ ਉਹ ਸੁਸਤੀ ਵਗੈਰਾ ਰਹਿੰਦੀ ਹੈ ਸਾਰਾ। ਦਿਨ ਗਰਮੀ ਹੈ ਨਾ ਤੇ ਇਸ ਕਰਕੇ। ਫਿਰ ਅੱਜ ਮੈਂ ਕਿਹਾ ਫੋਨ ਕਰਨਾ ਬੜੇ ਟਾਈਮ ਹੋ ਗਿਆ ਫੋਨ ਨਹੀ।
ਤੇ ਤਬੀਅਤ ਸੀ ਕਿਉ ਉਹ ਖਰਾਬ ਰਹਿਣ ਲੱਗ ਗਈ ਤੁਹਾਡੀ ਪਿੱਛੇ ਤਾਂ ਤੁਸੀਂ ਬਿਲਕੁਲ ਸਹੀ ਸੀ।
ਤਬੀਅਤ ਤਾਂ ਸਹੀ ਹੈ ਪਰ ਜਿਵੇਂ ਉਹ ਸੁਸਤੀ ਜਿਹੀ ਰਹਿੰਦੀ ਹੈ ਸਾਰਾ ਦਿਨ। ਜਿਵੇਂ ਸੌਦੇ ਰਹਿਣਾ ਸੁਣਦੇ ਰਹਿਣਾ ਮਤਲਬ ਉਦਮ ਜਿਵੇਂ ਇੱਕ ਐਕਟਿਵ ਹੁੰਦਾ ਨਾ ਬੰਦਾ ਉਹ। ਚੀਜ਼ ਨਹੀਂ ਆ ਹੁਣ।
ਕਿਉਂ ਐਸਾ ਕਿ ਹੋ ਗਿਆ।
ਬਸ ਉਹ ਸ਼ਡਿਊਲ ਚੇਂਜ ਹੋ ਗਿਆ ਡੇਲੀ ਸ਼ਡਿਊਲ ਜਿਵੇਂ ਪਹਿਲੇ।
ਦੀ ਉੱਠਿਆ। ਕਰੋ ਨਾ ਜਲਦੀ ਨੀ ਉੱਠਦੇ ਤੁਸੀਂ।
ਬਸ ਹੁਣ ਲੇਟ ਉੱਠਣ ਲੱਗ ਗਿਆ ਪਹਿਲੇ ਮੈਂ ਜਲਦੀ ਉੱਠਦੀ। ਜੀ ਅਸੀ ਗੁਰਦੁਆਰੇ ਵੀ ਆਉਂਦੇ ਸੀ ਤੁਹਾਨੂੰ ਪਤਾ ਹੀ ਹੈ
ਹਾਂਜੀ
ਹੁਣ ਤਾਂ ਲੇਟ ਉੱਠਣੀ ਆ
ਨਈ ਸਵੇਰੇ ਤੁਸੀਂ ਜਲਦੀ ਉੱਠਿਆ ਕਰੋ, ਟਾਈਮ ਸਿਰ ਉੱਠਿਆ ਕਰੋ, ਕਿਉਂਕਿ ਤੁਹਾਨੂੰ ਪਤਾ ਤੁਸੀਂ ਸਾਡੇ ਵੱਲ ਸਾਡੇ ਵਾਸਤੇ ਪਾਰਕ ਸਾਡੇ ਸਾਈਡ, ਪਹਿਲੇ ਤੇ ਤੁਸੀਂ ਆਉਂਦੇ ਸੀ ਉੱਥੇ
ਹਾਂ ਹੁਣ ਮੈਂ ਬੰਦ ਕਰਤਾ ਆ, ਨਾ ਲੇਟ ਉੱਠਣੀ ਆਨਾ ਹਾਂਜੀ
ਕਰੋ, ਕਿਉਂਕਿ ਤੁਹਾਨੂੰ ਪਤਾ ਹੁਣ ਤੇ ਉੱਥੇ ਨਾ ਇੱਕ ਨਵੀਂ ਆਈ ਐ, ਟ੍ਰੇਨਰ ਫ੍ਰੀ ਚ ਸਿਖਾਉਦੀ ਹੈ ਯੋਗਾ, ਔਰ ਇੰਨੇ ਵਧੀਆ- ਵਧੀਆ ਸਟੈਪ ਸਿਖਾਉਦੀ ਹੈ ਨਾ, ਜਿਵੇਂ ਕਿਸੇ ਦੇ ਅਗਰ ਗੋ ਪਿੱਛੇ ਦਰਦ ਏ, ਸੁਸਤੀ ਰਹਿੰਦੀ ਹੈ, ਬੋਡੀ ਦੇ ਜਿਹੜੇ ਪਾਰਟ ਚ ਦਰਦ ਤੇ ਉਹ ਸਾਰਾ ਬਿਲਕੁਲ ਫ੍ਰੀ ਚ ਐ, ਸਵੇਰੇ- ਸਵੇਰੇ ਆਉਂਦੀ ਤੇ ਸਾਰੇ ਲੇਡੀਜ਼ ਹੀ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਯੋਗਾ ਸਾਡੀ ਹੈਲਥ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਤੇ ਉਹ ਡਾਇਟ ਦਾ ਵੀ ਬੜਾ ਦਸਤੀ ਵੀ ਸੀ ਕਹਿੰਦੀ ਸੀ ਕਿ ਸਾਨੂੰ ਨਾ ਬਹੁਤ ਪਾਣੀ ਪੀਣਾ ਚਾਹੀਦਾ ਹੈ, ਗਰਮੀਆਂ ਦੇ ਵਿੱਚ, ਈਨਫ ਵਾਟਰ ਪੀਣਾ ਚਾਹਿਦਾ
ਹਾਂਜੀ, ਅੱਛਾ
ਤਾਂ ਸਰੀਰ ਚ ਡੀਹਾਈਡਰੇੇਸ਼ਨ ਨਾ, ਬਿਲਕੁਲ ਵੀ
ਅੱਛਾ, ਹੂ ਬਿਲਕੁਲ ਸਹੀ ਗੱਲ ਹੈ, ਤਾਂ ਫੋਨ ਵਿੱਚ ਵੀਖਾਂਦੇ ਨੇ ਅੱਜ ਕੱਲ ਪਾਣੀ ਇਹ ਸੋਚਿਆ, ਕਿਉਂਕਿ ਗਰਮੀ ਹੈ।
ਹਾਂ ਉਹ ਲੂ ਚੱਲਦੀ ਵੇ ਬਾਹਰ, ਤੇ ਉਹ ਬਹੁਤ ਵਧੀਆ ਕਰਾਉਂਦੀ ਤੁਹਾਨੂੰ ਪਤਾ ਤਾਂ ਅਗਰ ਅਸੀਂ ਬਾਹਰੋਂ ਕਰਾਂਗੇ ਨਾ ਯੋਗਾ, ਤੇ ਇੰਨੇ ਪੈਸੇ ਲੈਂਦੇ ਨੇ
ਅੱਛਾ
ਹਾਂ ਤੁਸੀਂ ਕਦੇ ਵੇਖਿਆ ਨੀ, ਕਿੰਨੇ ਕਿਨੇ ਪੈਸੇ ਲੈਣ ਦੇ ਨੇ ਬਾਹਰੋਂ, ਉਹ ਤੇ ਅਗਲੀ ਫ੍ਰੀ ਚ ਸਿਖਾਂਦੀ ਵੀ ਹੈ, ਔਰ ਉਹ ਨਾ ਦਿੱਲੀ ਤੋਂ ਸਿੱਖ ਕੇ ਆਈ ਉਹ
ਅੱਛਾ ਏ ਤੇ ਬਹੁਤ ਵਧੀਆ, ਫਿਰ ਤਾਂ ਬਹੁਤ ਬੈਨੀਫਿਟ ਹੋ ਜਾਏਗਾ ਸਾਨੂੰ
ਹਾਂਜੀ ਉਹ ਦਿੱਲੀ ਤੋਂ ਸਿੱਖ ਕੇ ਆਈ ਏ, ਔ ਦੇ ਕੋਲ ਸਰਟੀਫਿਕੇਟ ਐ, ਪੂਰੀ ਡਿਗਰੀ ਹੈਗੀ ਏ
ਅੱਛਾ ਬਹੁਤ ਵਧੀਆ ਗੱਲ ਹ
ਹਾਂਜੀ ਉਹ ਤੇ ਬਸ ਆਪਣੀ ਮਰਜੀ ਦੇ ਨਾਲ ਸਵੇਰੇ ਸਿਖਾਂਦੀ ਆ
ਅੱਛਾ ਤੇ ਉਹ ਮਤਲਬ ਉਹ ਰੋਜ਼ ਆਉਂਦੀ ਹੈ ਪਾਰਕ ਵਿੱਚ, ਆਪ ਕਰਨ ਆਉਂਦੀ ਹੋਣੀ ਹੈ
ਹਾਂਜੀ ਉਹ ਨਾ ਹੁਣ ਉਹ ਨਾ ਪਹਿਲੇ ਦੂਜੇ ਤੇ ਸਿਟੀ ਚ ਰਹਿੰਦੀ ਸੀ, ਤੇ ਹੁਣ ਇੱਥੇ ਸ਼ਿਫਟ ਹੋ ਗਈ ਏ ਤੇ ਫੇਰ ਉਹ ਨਾ ਯੋਗਾ ਕਰਦੀ ਵੀਸੀ, ਤੇ ਇੱਕ ਨੇ ਪੁੱਛਿਆ ਵੀ ਯ ਤੁਸੀਂ ਬੜਾ ਸੋਹਣਾ ਕਰ ਲੈਂਦੇ ਹੋ ਮੇਰੀ ਇੱਕ ਸਹੇਲੀ ਨੇ, ਤੇ ਫ਼ਿਰ ਉਹ ਕਹਿੰਦੀ ਮੇਰੇ ਗੋਡਿਆਂ ਚ ਬੜਾ ਦਰਦ ਰਹਿੰਦਾ ਮੈਨੂੰ ਵੀ ਦੱਸ ਤੇ ਫੇਰ ਉਹ ਦੱਸਣ ਲੱਗ ਗਈ ਉਹਨੂੰ, ਤੇ ਫੇਰ ਉਸ ਤੋਂ ਬਾਅਦ ਨਾ ਹੁਣ ਫੇਰ ਉਹ ਨਾ ਕਹਿੰਦੀ ਵੀ ਮੇਰੀ ਤੇ ਨਾ ਮੈਂ ਤੁਹਾਨੂੰ ਸਿਖਾ ਦਿਆ ਕਰਾਂਗੀ ਕੋਈ ਨੀ, ਕਿਉਂਕਿ ਉਹਦੇ ਨਾ ਹਸਬੈਂਡ ਗੌਰਮੈਂਟ ਜੋਬ ਚ ਨਾ ਤੇ ਉਹਨਾਂ ਦੀ ਇੱਥੇ ਪ੍ਰਮੋ ਹੋਈਗੀ ਏ, ਟ੍ਰਾਂਸਫਰ ਹੋਈਏ ਕਹਿੰਦੀ ਜਿੰਨੇ ਵੀ ਦੋ ਤਿੰਨ ਮਹੀਨੇ ਆ, ਵੀ ਮੈਂ ਤੇ ਨਈ ਹੈਲਥ ਦਾ ਬੜਾ ਧਿਆਨ ਰੱਖਣੀ ਹਾਂ, ਮੈਂ ਜਿੰਨੇ ਟਾਈਮ ਪਾਰਕ ਆਵਾਗੀ, ਮੈਂ ਤੁਹਾਨੂੰ ਵੀ ਕਰਾ ਦਿਆਂ ਕਰਾਗੀ
ਹਾਂ ਕੁਛ ਨਾ ਕਿਸੇ ਬੰਦਿਆਂ ਨੂੰ ਆਦਤ ਵੀ ਹੁੰਦੀ ਹੈ, ਉਹਨਾਂ ਨੂੰ ਰੋਜ਼ ਫੇਰ ਉਹਨਾ ਦਾ ਸ਼ਡਿਊਲ ਬਣ ਜਾਂਦਾ ਰੋਜ਼ ਦਾ
ਹਾਂਜੀ ਇਹਹੀ ਤੇ ਹੈ, ਹੁਣ ਤੁਹਾਨੂੰ ਪਤਾ ਜਿੰਨੀ ਵੀ ਲੇਡੀ ਹੈਗੀ ਨਾ, ਰੋਜ਼ ਆਦੀਆਂ ਨੇ ਸਾਰੀ ਲੇਡੀ ਸਾਰੀਆਂ ਨੂੰ ਸ਼ੌਕ ਪੈ ਗਿਆ ਉਹ ਸਾਰੀਆਂ ਕਹਿੰਦੀਆਂ, ਸਾਡੀ ਬੋਡੀ ਤੇ
ਤਾਂ ਬਹੁਤ ਹੀ ਵਧੀਆ ਮੈਨੂੰ ਗੱਲ ਦੱਸੀ, ਹੁਣ ਤਾਂ ਮੈਂ ਵੀ ਆਵਾਂਗੀ
ਹਾਂਜੀ- ਹਾਂਜੀ ਤੁਸੀਂ ਜ਼ਰੂਰ ਆਉਣਾ ਤੁਹਾਨੂੰ ਪਤਾ ਹੈ ਸਾਡੇ ਹੈਲਥ ਲਈ ਯੋਗਾ ਕਿੰਨਾ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ
ਤੇ ਕਿੰਨੀ ਦੇਰ ਸਿਖਾਉਂਦੀ ਉਹ ਕਿੰਨੀ ਦੇਰ ਕਰਾਉਂਦੀ ਏ
ਹਾਂਜੀ
ਕਿੰਨੀ ਦੇਰ ਕਰਾਉਂਦੀ ਉਹ
ਉਹ ਇੱਕ -ਇੱਕ ਘੰਟਾ ਕਰਾਉਂਦੀ ਏ, ਇੱਕ ਡੇਢ ਘੰਟਾ ਕਰਾਉਂਦੀ ਏ ਕਿਉਂਕਿ ਮੈਂ ਤੇ ਪੰਜ ਵਜੇ ਜਾਣੀ ਆ ਨਾ, ਪੰਜ ਤੋਂ ਛੇ ਵਜੇ ਫਿਰ ਉਹਨੇ ਵੀ ਆਪਣੀ ਡਿਊਟੀ ਤੇ ਜਾਣਾ ਹੁੰਦਾ, ਉਹਦੀ ਡਿਊਟੀ ਹੁੰਦੀ ਉਹਦੀ ਵੀ ਸਰਕਾਰੀ ਰੀ ਹੈਗੀ ਪਰ ਅਗਲੀ ਕਹਿੰਦੀ ਮੈਂ ਫਰੀ ਚ ਸਿਖਾਵਾਂਗੀ ਤੁਹਾਨੂੰ
ਅੱਛਾ ਤਾਂ ਬਹੁਤ ਵਧੀਆ ਹ
ਹਾਂਜੀ ਤੁਸੀਂ ਜ਼ਰੂਰ ਆਣਾ
ਹਾਂਜੀ ਮੈਂ ਆਵਾਂਗੀ ਤੇ ਉਹਨਾਂ ਨੇ ਕੁੱਛ ਦੱਸਿਆ ਸਾਨੂੰ ਕਿਵੇਂ ਜਿਹਾ ਖਾਣਾ ਚਾਹੀਦਾ ਜੰਕ ਫੂਡ ਜਾਂ ਹੋ ਤਾਂ ਉਹਨੇ ਕਿਵੇਂ ਦੱਸਿਆ ਸੀ ਕੁੱਛ
ਮੈਨੂੰ ਤਾਂ ਜੰਕ ਫੂਡ ਦੀ ਬੜੀ ਪਈ ਰਹਿੰਦੀ ਹੈ
ਉਹਨੂੰ ਕੁਛ
ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੇਰੀ ਸਹੇਲੀ ਆਏਗੀ ਉਹ ਨਾ ਬੜੀ ਜੰਕ ਫੂਡ ਉਹਨੂੰ ਬੜਾ ਪਿਆਰ ਹੈਗਾ, ਉਹ ਜੰਕ ਫੂਡ ਵਿਚ ਕਰਦੀ, ਤੇ ਕਹਿੰਦੀ ਕੋਈ ਨੀ, ਪਰ ਉਹ ਮਨਾ ਕਰਦੀ ਸੀ ਕਹਿੰਦੀ ਜੰਕ ਫੂਡ ਨਾ ਸਾਡੀ ਹੈਲਥ, ਹੈਲਥ ਲਈ ਬੜਾ ਜ਼ਿਆਦਾ ਬੇਕਾਰ ਹੈਗਾ, ਕਹਿੰਦੀ ਖਾ ਲਓ ਅਗਰ ਤੁਹਾਡੇ ਟੇਸਟ ਮੈਂ ਕਿਹਾ ਉਹ ਨੀ ਮੁੜਦੀ ਉਹਨੂੰ ਤਾਂ ਮਨ ਕਰਦਾ ਬਾਰ- ਬਾਰ ਖਾਣ ਤੇ, ਤੇ
ਅੱਛਾ
ਤੇ ਕਹਿੰਦੀ ਕੋਈ ਨੀ ਤੁਸੀਂ ਖਾਓ ਪਰ ਉਹਨਾ ਨੂੰ ਕਹੋਗੇ ਹਫ਼ਤੇ 'ਚ ਇੱਕ ਵਾਰ ਹੁਣ ਮੈਂ ਤੁਸੀਂ ਆਓਗੇ ਮ ਝੁਣਨੀ ਲਵਾਂਗੀ ਉਹਨਾ ਨਾਲ
ਅੱਛਾ, ਹੁਣ ਤਾਂ ਮੈਂ ਵੀ ਘੱਟ ਕਰ ਤਾਂ ਬਹੁਤ ਹੁਣ ਹਫ਼ਤੇ ਚ ਇੱਕ ਵਾਰੀ ਖਾਂਦੀ ਹਾਂ ਬਟ ਹੁਣ ਉਹ ਵੀ ਮੈਂ ਬੰਦ ਕਰਨਾ ਚਾਹੁੰਦੇ, ਬਿਕੋਜ ਬਹੁਤ ਹੀ ਜ਼ਿਆਦਾ ਹੈਲਥ
ਅਫੈਕਟ, ਅਰੇ ਇਹਦੇ ਨਾਲ ਸਾਡੇ ਸਰੀਰ 'ਚ ਨਾ ਸੁਸਤੀ ਬਣਦੀ ਰਹਿੰਦੀ ਹੈ ਅਗਰ ਅਸੀਂ, ਇੰਨਾ ਸਵਾਦ ਪੀਆਂਗੇ ਔਰ ਹੈਲਦੀ ਫੂਡ ਜਿਵੇਂ ਕਿ ਖੀਰਾ, ਗਾਜਰ ਸਲਾਦ ਖਾਵਾਂਗੇ ਕਿਉਂਕਿ ਗਰਮੀਆਂ 'ਚ ਮੋਸਟਲੀ ਕੀ ਹੁੰਦਾ ਸਾਰਿਆਂ ਨੂੰ ਕੋਈ ਨਾ ਕੋਈ ਦਿੱਕਤ ਹੋ ਜਾਂਦੀ ਜ਼ਿਆਦਾ ਗਰਮੀ ਕਰਕੇ ਹਨਾ, ਕਿਸੇ ਨੂੰ ਕੀ ਦਰਦੇ ਕੀ ਤੇ ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸੈਲਡ ਖਾਣਾ ਚਾਹੀਦਾ ਹੈ ਇਹ ਵ
ਹਮ- ਹਮ- ਹਮ ਸਹੀ ਕਿਹਾ ਤੁਸੀਂ, ਖੀਰੇ ਹੋ ਗਏ ਜਿਵੇਂ ਖੀਰੇ ਹਾਂਜੀ, ਮੈਂ ਫੋਨ ਵਿਚ ਵੀ ਦੇਖ
ਕਿਉਂਕਿ ਨਾ ਇਹਨਾਂ ਦੇ ਵਿੱਚ ਦੇਖੋ ਅਗਰ ਅਸੀਂ, ਅਹ ਜ਼ਿਆਦਾਤਰ ਪਾਣੀ ਅਸੀਂ ਇਹਨਾਂ ਦੇ ਨਾਲ ਹੀ ਇਹਨਾਂ ਦੇ ਨਾਲ ਹੀ ਸਾਡੀ ਬੋਡੀ 'ਚ ਚਲਾ ਜਾਂਦਾ ਨਾ, ਖੀਰਾ ਹੋ ਗਿਆ, ਟਮਾਟਰ ਹੋ ਗਿਆ ਤੇ ਕਹਿੰਦੀ ਵੀ ਸੀਗੀ, ਜਿਦਾ ਜ਼ਿਆਦਾ ਪ੍ਰੋਬਲਮ ਹੈ ਨਾ ਵੀ ਨਾ ਗਰਮੀਆਂ ਚ ਨਹੀਂ ਖਾਧੀ ਜਾਂਦੀ ਕਿਉਂਕਿ ਹੁਣ ਬੜੀ ਗਰਮੀ ਹੈ ਕਹਿੰਦੀ ਤੁਸੀਂ ਖਿਚੜੀ ਬਣਾ ਕੇ ਖਾ ਲਿਆ ਕਰੋ, ਉਹਤੇ ਬਹੁਤ ਹੈਲਥ ਫੂਡ ਕਹਿੰਦੀ ਚੱਲੀ ਆ, ਉਹ ਤੇ ਔਰਟਸ ਖਾਂਦੀ ਔਰਟਸ
ਅੱਛਾ
ਬਸ ਅਗਰ ਕਹਿੰਦੀ ਵੀ ਗਰਮੀ ਚ ਜ਼ਿਆਦਾ ਡੇਅਰੀ ਪ੍ਰੋਡਕਟ ਵੀ ਨੀ ਖਾਣੇ ਚਾਹੀਦੇ ਜਿਵੇਂ ਪਨੀਰ ਵਗੈਰਾ ਦੁਧ ਹੋ ਕੇ ਨਾ ਕਈਆਂ ਨਹੀਂ ਸ਼ੂਟ ਕਰਦਾ, ਤੇ ਕਹਿੰਦੇ ਨਹੀਂ ਖਾਣੇ ਚਾਹੀਦੇ ਵੀ ਜਬਰਦਸਤੀ ਨਹੀਂ ਹਨਾ ਚਾਹੀਦਾ ਵੀ ਨਹੀਂ ਤਾਂ ਵੋਮਿਟ ਆ ਜਾਂਦੀ ਤੁਹਾਨੂੰ ਪਤਾ ਤੇ ਹੈ, ਬਾਕੀ ਉਹ ਯੋਗਾ ਬਹੁਤ ਵਧੀਆ ਆਉਂਦੀ ਏ, ਜਿਵੇਂ ਇੱਕ ਨੇ ਇੱਕ ਨੇ ਉਹਨੂੰ ਕਿਹਾ ਕਿ ਮੈਨੂੰ ਇਸ ਚੀਜ਼ ਤੇ ਪ੍ਰੋਬਲਮ ਹੈ ਕਿ ਮੇਰਾ ਬੜਾ ਪੇਨ ਰਹਿੰਦਾ ਹੈ ਪੈਰਾਂ 'ਚੋਂ ਤੇ ਉਹਨਾਂ ਨੂੰ ਬੜਾ ਸੋਹਣਾ ਆਸਣ ਦੱਸਿਆ ਬੁੱਝਾਗ, ਪਤਾ ਨੀ ਮੈਨੂੰ ਤ ਨਾਮ ਵੀ ਲੈਣਾ ਨੀ ਆਉਂਦਾ ਵਾ
ਬੀ ਉਹਨੂੰ ਨਾ ਸਰਵਾਈਕਲ ਦੀ ਪ੍ਰੋਬਲਮ ਉਹ ਤਾਂ ਫੇਿਰ ਉਹ ਤਾਂ ਇਹ ਵੀ ਸਲਿਊਸ਼ਨ ਕਰ ਦੇਣਗੇ ਉਹਦਾ ਹਨਾ, ਉਹਨੂੰ ਵੀ ਲੈਵਾਂਗੀ ਫੇਿਰ ਤਾਂ ਮੈਂ
ਹਾਂ, ਉਹਨਾਂ ਨੂੰ ਵੀ ਕਹਿ ਦੇਣਾ ਬਟ ਉਹ ਸਵੇਰੇ ਹੀ ਆਉਂਦੀ ਏ ਤੇ ਇੱਕ ਵਾਰੀ ਉਹ ਤੁਹਾਨੂੰ ਦੱਸ ਸਿੰਘ ਕੱਲ ਨੂੰ ਅਸੀਂ ਸਾਰੀਆਂ ਪਾਰਕ ਚ ਇਕੱਠੇ ਹੋ ਕੇ ਆਪੇ ਕਰ ਲਿਆ ਕਰਾਂਗੇ, ਵੈਸੇ ਤਾਂ ਰੋਜ਼ ਕਰਾਏਂਗੇ ਜਦ ਤੱਕ
ਹ ਅੱਛਾ ਵਧੀਆਤ ਹੈ ਮੈਂ ਵੀ ਆਵਾਂਗੀ, ਫਿਰ ਤਾਂ ਕੱਲ੍ਹ ਤੋਂ।
ਜੀ ਹਾਂਜੀ, ਤੁਸੀਂ ਜ਼ਰੂਰ ਆਉਣਾ ਤੁਸੀਂ ਤੇ ਐਵੇਂ ਹੀ ਹੈਗੇ ਤੁਸੀਂ ਸਵੇਰੇ ਗੁਰਦੁਆਰੇ ਨਹੀਂ ਆਉਂਦੇ
ਬਸ, ਛੁੱਟੀਆਂ ਨੇ ਨਾ ਇਸ ਕਰਕੇ ਬੱਚੇ ਦੀ
ਛੁੱਟੀਆਂ ਤੁਸੀਂ ਮਨਾਉਂਦੇ ਓ ਬੱਚਿਆਂ ਨਾ
ਹੂੰ, ਹੂੰ ਬਸ। ਅਰੇ, ਉਹ ਲੇਟ ਸੋਂਦੇ ਆ ਫਿਰ ਲੇਟ ਹੀ ਹਾਂ ਸ਼ਡਿਊਲ ਚੇਂਜ ਹੋ ਜਾਂਦਾ
ਚੇਂਜ ਹੋ ਜਾਂਦਾ ਤੁਸੀਂ ਤੇ ਉਹ ਬੱਚਿਆਂ ਨੂੰ ਹੁਣ ਕਹਿੰਦੀ ਸੀ, ਕਹਿੰਦੀ ਕਿ ਪੇਰੈਂਟਸ ਨੂੰ ਇਹ ਨੀ ਕਰਨਾ ਚਾਹੀਦਾ ਕਿ ਹੁਣ ਗਰਮੀ ਦੀ ਛੁੱਟੀ ਛੁਟੀਆਂ ਚੱਲਦੀਆਂ ਹੋਈਆਂ ਤੇ ਬੱਚਿਆਂ ਨੂੰ ਲੇਟ ਉਠਾਓ ਸਗੋਂ ਉਹਨਾਂ ਨੂੰ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਛੁੱਟੀਆਂ ਦੇ ਵਿੱਚ ਤੇ ਉਹਨਾਂ ਨੂੰ ਨਾਲ ਪਾਰਕ ਲੈ ਕੇ ਆਉਣਾ ਚਾਹੀਦਾ ਤਾਂ ਕਿ ਬੱਚ ਬੱਚੇ ਵੀ ਥੋੜਾ ਐਕਟਿਵ ਰਹੇ ਕਹਿੰਦੇ ਕਿਉਂਕਿ ਸਾਰਾ ਦਿਨ ਤੇ ਓ ਬਾਹਰ ਨਿਕਲ ਨਹੀਂ ਸਕਦੇ। ਤੇ ਹੁਣ ਸਵੇਰ ਦੇ ਟਾਈਮ ਠੰਡੀ ਹਵਾ ਆਉਂਦੀ ਹੈ ਫਰੈਸ਼ ਹਵਾ ਤੇ ਕਹਿੰਦੀ ਨੰਗੇ ਪੈਰ ਚੱਲਣਾ ਚਾਹੀਦਾ ਗ੍ਰਾਸ ਉੱਤੇ ਤੇ ਉਹਦੇ ਨਾਲ ਸਾਡੀ ਆਈਜ਼ ਦੀ ਹਾਂ, ਮੈਂ ਉਹਨੂੰ ਦੱਸਿਆ ਸੀ ਸਾਡੀ ਆਈਜ਼ ਬਾਰੇ।
ਅੱਛਾ, ਅੱਛਾ।
ਫਿਰ ਉਹ ਕਹਿ ਰਹੇ ਸੀ, ਕਹਿੰਦੇ ਵੀ ਹਾਂ ਵੀ
ਹ।
ਹੋਰ, ਸੁਣਾਓ? ਹੋਰ ਸੁਣਾਓ, ਤੁਸੀਂ?
ਬਸ, ਵਧੀਆ। ਹਾਂਜੀ, ਹਾਂ ਮੈਂ ਜ਼ਰੂਰ ਆਵਾਂਗੀ ਅੱਜ ਅਸੀਂ ਬਣਾਏ ਸੀ ਕ ਭਿੰਡੀ।
ਸਪਾਈਸੀ ਚੀਜ਼ਾਂ ਵੀ ਤੇ ਇੰਨੀ ਖਾਂਦੇ ਹੋ।
ਹਾਂਜੀ, ਬਸ ਉਹ ਟੇਸਟ ਹੈਗਾ ਮੂੰਹ ਦਾ।
ਅਏਂ ਤੇ ਕਹਿੰਦੇ ਸੀ, ਕਹਿੰਦੇ ਜਿਆਦਾ ਸਪਾਈਸੀ ਤੇ ਅ ਗਰਮੀਆਂ ਚ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ ਵੀ ਹਲਕਾ ਫੁਲਕਾ ਖਾਓ ਕਹਿੰਦੇ ਦੋ ਤਿੰਨ ਮਹੀਨੇ ਦੀ ਗੱਲ ਹੈ ਤੋਂ ਬਾਅਦ ਸ਼ਾਇਦ ਖਾ ਲੈਣਾ ਪਰ ਥੋੜਾ ਬੋਡੀ ਨੂੰ ਵੀ ਨੀਡ ਹੁੰਦੀ ਹੈ ਨਾ ਕਿ ਥੋੜਾ ਜਾੂੰ ਕਹਿੰਦੇ
ਕੱਲ ਤੋਂ ਫੇਿਰ ਮੇਰਾ ਵੀ ਸ਼ਡਿਊਲ ਥੋੜਾ ਚੇਂਜ ਹੋਏਗਾ ਨਾ। ਫਿਰ ਸਭ ਕੁਛ ਚੇਂਜ ਹੋ ਜਾਏਗਾ ਫਿਰ ਥੋੜਾ ਸਹੀ ਹੋ ਜਾਏਗਾ।
ਸਹੀ ਗੱਲ, ਸਹੀ ਕਿਹਾ ਤੁਸੀਂ ਕੱਲ ਤੁਸੀਂ ਜਰੂਰ ਆਣਾ ਹੁਣ ਤੁਸੀਂ ਆਲਸ
ਹਾਂ, ਤੁਸੀਂ ਮੈਨੂੰ ਦੱਸਤਾ ਨਾ ਤੇ ਬਹੁਤ ਵਧੀਆ ਕੀਤਾ ਮੈਨੂੰ ਹੁਣ, ਮੈਂ ਆਵਾਂਗੀ।
ਹਾਂਜੀ, ਹਾਂਜੀ ਕੱਲ ਤੁਸੀਂ ਜ਼ਰੂਰ ਆਣਾ ਸਵੇਰੇ ਤੇ ਹੁਣ ਅਸੀਂ ਰੇ ਗੁਰਦੁਆਰੇ ਵੀ ਚੱਲਾਂਗੇ ਫੇਿਰ ਉਸ ਤੋਂ ਬਾਅਦ ਯਾ ਤਾ ਮੈਂ ਸੋਚਦੀ ਸ਼ਾਮੀ ਚੱਲਾਂਗੇ ਸਵੇਰੇ ਨਾ ਮੈਨੂੰ ਟਾਈਮ ਜਾ ਨੀ ਲੱ
ਹਾਂ, ਹਾਂ ਸ਼ਾਮੀ ਚੱਲਾਂਗੇ ਕੋਈ ਨੀ ਹੁਣ ਤਾਂ ਪਾਠ ਵੀ ਹੋ ਰਹੇ ਨੇ ਨਾ? ਕਹਿ ਰਹੇ ਸੀ
ਨਹੀਂ, ਉਹ ਤੇੇ ਭੋਗ ਪੈ ਗਿਆ।
ਪਹਿ ਗਿਆ। ਹਮ।
ਚਲੋ ਕੋਈ ਨੀ, ਐਵੇਂ ਹੀ ਹੁੰਦਾ ਕੰਮ ਕਾਰ ਚ ਬੰਦਾ ਬਿਜ਼ੀ ਰਹੀ ਨਾ ਫੇਿਰ ਉਹਨੂੰ ਪਤਾ ਨੀ ਲੱਗਦਾ ਕੁਛ ਵੀ।
ਹੂੰ, ਸਹੀ ਕਿਹਾ ਤੁਸੀਂ ਬਿਲਕੁਲ। ਹੋਰ ਤੁਸੀਂ ਚਾਹ ਪੀ ਲੀ ਏ ਸ਼ਾਮ ਦੀ?
ਹਾਂਜੀ-ਹਾਂਜੀ, ਬਸ ਹੁਣ ਇਹ ਬਣਾਵਾਂਗੀ। ਪਹਿਲੇ ਤੁਹਾਨੂੰ ਪਤਾ ਮੈਂ ਚਾਹ ਕਿੰਨੀ ਪੀਨੀ ਆ, ਚਾਹ ਦਾ ਤਾਂ ਮੈਨੂੰ ਬੜਾ ਹੀ ਸ਼ੌਕ ਹੈਗਾ ਮੈ ਇੰਨੀ ਵਾਰੀ ਪੀ ਚੁੱਕੀ ਫਿਰ ਬਣਾਵਾਂਗੀ ਇੱਕ ਵਾਰੀ ਸ਼ਾਮ ਦੀ, ਤੁਸੀਂ ਪੀ ਲਈ ਚਾਹ ਸ਼ਾਮ ਦੀ?
ਦੇ ਪਰ ਜ਼ਿਆਦਾ ਵੀ ਨਈ ਪੀਣੀ ਚਾਹੀਦੀ।
ਹਾਂਜੀ ਉਹ ਤੇ ਹੀ ਹੈ ਬਸ ਤੁਹਾਨੂੰ ਪਤਾ ਨਾ ਮੈਂ
ਹਾਂ। ਡਾਕਟਰ ਵੀ ਕਹਿੰਦੇ ਨੇ ਜ਼ਿਆਦਾ ਚਾਏ ਨੀ ਪੀਣੀ ਚਾਹੀਦੀ ਕਿਉਂਕਿ ਗਰਮੀ ਇੰਨੀ ਐ। ਹਾਂਜੀ।
ਹਾਂ ਕੈਫੀਨ ਹੁੰਦਾ ਚਾਅ ਨਈ ਪੀ ਚਾਹੀਦੀ ਜ਼ਿਆਦਾ, ਚ ਚੰਗਾ ਮੈਂ ਬਣਾ ਲਾ ਫੇਰ ਹੁਣ ਤੇ ਪੀਲਾ ਚਾਹ। ਚਲੋ ਚੰਗਾ, ਸਤਿ ਸ਼੍ਰੀ ਅਕਾਲ।
ਠੀਕ ਠੀਕ ਐ, ਠੀਕ ਐ ਸਤਿ ਸ਼੍ਰੀ ਅਕਾਲ ਜੀ।